ਹੈਲੋ
ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ।
ਹਾਂਜੀ ਵਧੀਆ ਵਧੀਆ ਵਧੀਆ ਸਤਿ ਸ਼੍ਰੀ ਅਕਾਲ। ਤੁਸੀਂ ਸੁਣਾਓ।
ਬਸ ਵਧੀਆ, ਕੀ ਕਰਦਾ ਤੁਸੀਂ
ਬਸ ਬੈਠੀ ਹੋਈ ਸੀ, ਬੱਚੇ ਮਗਰ ਪਾਏ ਹੋਏ ਸੀ ਕੁ ਕੁਛ ਖਾਣਾ ਆ, ਭੁੱਖ ਲੱਗੀ ਆ। ਮੈਂ ਕਿਹਾ ਰੋਟੀ ਖਾ ਲੋ, ਨਹੀਂ ਰੋਟੀ ਨੀ ਕੋਈ ਨਵੀਂ ਚੀਜ਼ ਖਾਣੀ ਆ, ਹੈ ਕੁਛ ਅਲਗ ਖਾਣਾ ਆ, ਹਾਂਜੀ ਤੇ ਫਿਰ
ਬਰ
ਨਹੀਂ ਹਜੇ ਹੁਣ ਸੋਚ ਰਹੀ ਹ ਕਿ ਕੀ ਬਣਾਵਾਂ ਬਸ
ਨਹੀਂ ਤੁਸੀਂ ਉਹ ਮਾਇ ਗੋਡ ਘਰ ਬਣਾਓਗੇ ਤੁਸੀਂ ਅੱਛਾ ਜੀ ਕਿਵੇਂ ਬਣਾਦੇ ਦੱਸਨਾ ਜ਼ਰਾ ਹੈਲੋ ਹੈਲੋ
ਹੈਲੋ
ਹਾਂਜੀ
ਆਵਾਜ਼ ਆ ਰਹੀ ਹੈ
ਹਾਂਜੀ ਹਾਂਜੀ
ਅੱਛਾ ਅੱਛਾ ਠੀਕ ਹੈ ਉਹਨਾਂ ਅਸੀਂ ਪਹਿਲੇ ਆਲੂ ਲੈਣੇ ਨੇ ਉਬਲੇ ਠੀਕ ਹੈ
ਠੀਕ ਹੈ
ਉਹਨੂੰ ਕੀ ਕਹਿੰਦੇ ਨੇ ਮੈਸ਼ ਕਰ ਲੋ ਫੇਿਰ ਉਹਦੇ ਵਿੱਚ ਚਿਲੀ ਫਲੇਕਸ ਪਾ ਦੋ ਓਰੀਗੈਨੋ ਨਮਕ ਕਾਲੀ ਮਿਰਚ ਇਹ ਬਸ ਇਹ ਤਿੰਨ ਚਾਰ ਚੀਜ਼ਾਂ ਪਾ ਕੇ ਨਾ ਉਹਨੂੰ
ਅੱਛਾ ਫੇਰ